ਹੈਲੋ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈਸ ਹੋ ਵਧੀਆ ਵਧੀਆ ਸਭ ਵਧੀਆ
ਕੀ ਹੋ ਰਿਹਾ
ਬਸ ਕੁਛ ਨੀ ਵੇਲੇ ਬਸ ਹੁਣ ਬ੍ਰੇਕਫਾਸਟ ਵਗੈਰਾ ਕਰਕੇ ਕਿ ਹੁਣ ਜਸਟ ਫ੍ਰੀ ਹੋਇਆ
ਅੱਛਾ
ਹ
ਹਮ ਹ ਕੀ ਕਿਤਾ ਬ੍ਰੈਕਫਾਸਟ ਵਿੱਚ
ਸਪੇਸ਼ਲ ਆਲੂ ਪੂੜੀ
ਕਿਆ ਬਾਤ ਹੈ ਕਿਆ ਬਾਤ
ਹਾਂ ਸੰਡੇ ਵੀਕ ਲੰਚ ਥੋੜਾ ਔਫ ਵੀ ਹੈ
ਹਾਂ ਉਹ ਤਾਂ
ਤ ਥੋੜਾ ਚਲ ਜਾਏ ਚਟ ਪਟਾ
ਹਾਂ ਹੋ ਜੀ ਵਧੀਆ
ਤੁਸੀਂ ਵੋਕ ਤੇ ਨਿਕਲੇ ਹੋ ਕਿਆ
ਨਹੀਂ ਵੈਸੇ ਇੱਥੇ ਘਰ ਦੇ ਲਾਗੇ ਫਿਰ
ੋ ਸਹੀ ਅੱਛਾ ਹੈਲਥ ਵਾਸਤੇ ਫਿਲਹਾਲ,
ਹਾਂ ਉਹ ਨਹੀਂ ਇਸ ਲਈ ਕੀ ਹੈਲਦ ਕੀ ਕਰਦੀ। ਹਾਂ ਇਸ ਲਈ ਤਾਂ ਚਾਹੀਦਾ ਕਿ ਅੰਦਰ ਹੀ ਰਹੀ ਹੈ ਫੈ ਏਸੀਆਂ ਚ ਬੈਠੇ,
ਹਾਂ, ਤਾਂ ਹੈ ਹੀ ਥੋੜਾ ਬਾਹਰ ਨਿਕਲ ਨਿਕਲਣਾ ਹੀ ਨੀ ਹੁੰਦਾ ਦੁਪਹਿਰੇ ਗਰਮੀ ਦੇ ਕਾਰਨ ਸਵੇਰੇ ਨਿਕਲ ਜਾ ਤਾਂ ਨਿਕਲ ਜਾ,
ਅੱਜ ਮਨ ਕਰ ਰਿਹਾ ਕਿ ਮਗ ਦਾ ਟੋਡਾ ਖਾਈਏ ਤੇ ਲੱਸੀ ਪੀਏ ਚਟਨੀ ਤੇ, ਮੱਖਣ ਹੋਵੇ,
ਹੂੰ, ਫਿਲਹਾ ਲਸੀ ਚਟਨੀ ਐਸੇ ਤਾਂ ਮੌਸਮ ਵੀ ਐਸਾ ਕਿ ਚਟਨੀ ਅੱਜ ਅੱਛੇ ਚੱਲਦਾ ਜਾਂਦਾ ਇਸ ਟਾਈਮ ਚਟਨੀਆਂ ਔਰ ਲੱਸੀ ਤਾਂ ਬਹੁਤ ਜ਼ਿਆਦਾ ਹੀ ਪੀ
ਹੂੰ ਮਗ ਦਾ, ਥੋਡਾ ਯਾਰ ਗਰਮੀਆਂ ਚ ਖਾਈਏ ਅਸੀ ਇਹ ਮੌਸਮ ਵਿੱਚ ਲੱਸੀ ਬਹੁਤ ਪੀਂਦਾ ਮਜ਼ਾ ਆਦਾ। ਨਾਲ ਅੰਬ ਦੀ ਚਟਨੀ ਹੋ ਪੂਦਣਾ ਹੋਵੇ ਦੂਜਾ ਟਿੰਬਰ ਦੀ ਚਟਣੀ,
ਉਹ ਕੀ ਹੁੰਦਾ ਟਿੱਬਾ,
ਟਿੰਬਰ ਵੀ ਇੱਕ ਹੁੰਦਾ ਹੈ। ਪੇੜ ਹੁੰਦਾ ਹੈ ਉਹਦੇ ਨਾਲ ਦਾਣੇ, ਦਾਣੇ ਲੱਗਦੇ ਛੋਟੇ-ਛੋਟੇ,
ਉਹਨੇ ਦੇਖਿਆ ਮੈਂ,
ਹਾਂ ਬਿਲਕੁਲ ਪੌਦਿਆਂ ਜਦੋਂ ਬੈਰ ਫਿਰ ਵੀ ਵੱਡੇ ਜ ਗਰੰਡੇ ਵੇਖੇ ਛੋਟੇ-ਛੋਟੇ ਗਰੰਡੇ ਲੱਗਦੇ।
ਨਾ,
ਨਾ ਤੁਹਾਨੂੰ ਕੀ ਪਤਾ ਇਹ ਕੁਛ ਪਹਾੜੀ ਇਲਾਕੇ ਵਿੱਚ ਹੁੰਦੇ ਨੇ, ਗਰੈਂਡੇ ਦਾ ਬੂਟਾ ਹੁੰਦਾ ਜਿਨੂੰ ਬੱਕਰੀਆਂ, ਹਾਂਜੀ-ਹਾਂਜੀ, ਜ਼ਿਆਦਾ ਉਨਾ ਨਾਲ ਗਰੰਡੇ ਇੰਨੇ ਇੰਨੇ ਛੋਟੇ-ਛੋਟੇ ਬੀ ਕਣਕੀ ਦੇ ਬੀ ਹੁੰਦੇ ਨਾ ਜਿੰਨੇ ਇੰਨੇ ਹੀ ਹੁੰਦੇ ਬਟ ਕਣਕੀ ਦਾ ਬੀ ਲੰਮਾ ਹੁੰਦਾ ਨਾ,
ਹੂੰ,
ਤੇ ਉਹ ਗੋਲ-ਗੋਲ ਹੁੰਦੇ ਨੇ, ਇੰਨੇ ਇੰਨੇ ਛੋਟੇ-ਛੋਟੇ ਪੀਸ, ਹੁੰਦੇ ਉਹ, ਤਿੰਬਰ ਦਾ ਬੂਟਾ ਕਹਿੰਦੇ ਨੇ ਹੁਣ ਇੰਗਲਿਸ਼ ਨਹੀ ਕਿਹੜਾ ਬੂਟਾ ਕਹਿੰਦੇ ਬਟ ਉਹਦੀ ਚਟਨੀ ਨਹੀ ਬਹੁਤ ਖੱਟੀ ਮਿੱਠੀ ਹੁੰਦੀ ਹੈ।
ਸਾਈਡ ਨ ਬਸ ਗੀ ਪੁਦੀਨੇ ਦੀ ਜਾਂ ਅੰਬੀ ਦੀ ਜਾਂ ਧਨੀਏ ਦੀ,
ਹੂੰ ਸਾਡੇ ਇੱਧਰ ਉਹ ਵੀ ਹੁੰਦਾ ਤਾਂ ਉਹ ਤਿੰਬਰ ਤਿੰਬਰ ਦੀ ਚਟਨੀ ਬੜੀ ਖਟੀ ਹੁੰਦੀ ਤੇ ਹੂੰ ਤਾਂ ਤੁਹਾਨੂੰ ਮੈਨੂੰ ਤਾਂ ਤੇ ਸਾਡੇ ਇੱਧਰ ਮਿਲ ਜਾਦਾ ਤੇ ਤਾਂ ਕਰਕੇ
ਉਹ ਤਾਂ ਅਰਧ ਪਾੜੀ ਵਿੱਚ ਅਲੱਗ ਅਲੱਗ ਬਣਦੀ ਹੋਣੀ ਹੈ ਹਨਾ ਕਾਫੀ ਪਹਿਲਾ ਦੇ
ਕਾਫੀ ਕਾਫੀ ਬਹੁਤ ਕਾਫੀ ਚਿਰ ਚੜ ਰਹੇ ਇੰਨੀਆਂ ਤਾਂ ਮੈਨੂੰ ਪਤਾ ਨੀ ਅਸੀਂ ਤਾਂ ਉਹ ਨੋਮਲ ਜਿਹੜਾ ਬੰਦਾ ਅੰਬ ਦੀ ਪੂਦੀਨੇ ਦੀ ਮੇਰੀ ਤੇ ਇਹ ਉਹ ਖਾਂਦਾ ਹਨਾ ਇੰਨੀਆਂ ਚਟਨੀ ਨਾਲ ਨਾਲ
ਇੱਕ ਉਹ ਬੰਦੇ ਨਾ ਅਹ ਪਹਾੜੀ ਰਾਜ ਮਾਂ ਉਹ ਪਤਾ ਨੀ ਕੀ ਕਹਿੰਦੇ ਨੇ ਉਹ ਨੂੰ ਦਹੀਂ ਵਾਲੇ ਹੁੰਦੇ ਨੇ ਸ਼ਾਇਦ ਦਹੀਂ ਮਿਲਾਦੇ ਨੇ ਆ ਪਤਾ ਨੀ ਕੈਸੇ ਹੁੰਦੇ ਨੇ ਨਹੀਂ ਪਹਾੜੀ ਰਾਜਮਾਂ ਹੁੰਦੇ ਨੇ। ਰਾਜਮਾ ਰਾਜਮਾ ਪਤਾ ਨੀ ਉਹ ਦਹੀਂ ਵਾਲੇ ਬਣਦੇ ਨੇ। ਨਹੀਂ ਹਾਂ ਹਾਂ ਹਾਂ ਉਓ ਉਓ ਉਓ ਹਾਂ ਸਾਡਾ ਤੇ ਨਹੀਂ ਬਣਦੇ। ਕਿਸੇ ਨੂੰ ਡਸ਼ ਆਂਦੀ ਨੀ ਓ ਵਾਲੀ ਕੀ ਓ ਬਣਦੀ ਕਿੱਦਾ ਏ ਮੈਂ ਨੀ ਕਿਸੇ ਦੇ ਲੇਟਿਵ ਦੇ ਘਰ ਗਏ ਸੀ ਤਾਂ ਹੀ ਖਾਦੀ ਸੀ ਓਧਰ। ਸਾਡੇ ਇੱਧਰ ਤਾ ਬਣਦੀ ਨੀ ਉਹ ਡਿਸ਼ ਕਿਸੇ ਬਣਾਣੀ ਨੀ ਆਂਦੀ ਓ ਟੇਸਟ ਵੀ ਅ ਹੁਣ ਘਰ ਆ ਕੇ ਟੇਸਟ ਅੱਛਾ ਨੀ ਲਗਦਾ ਘਰ ਬਣਾਉਣ ਉਸਦਾ ਟੇਸਟ ਅਲੱਗ ਹੈ ਨਾ। ਉਹ ਆਪਣੇ ਮਸਾਲੇ ਪਾਦੇ ਨੇ ਅਲੱਗ ਮਸਾਲੇ ਹੁੰਦੇ ਨੇ। ਸ਼ਾਇਦ ਨਾਂ ਦੇ ਸਾਡੇ ਮਸਾਲੇ ਤੇ ਅਲੱਗ ਹੀ ਹੋ।
ਨਹੀਂ-ਨਹੀਂ ਲੈ, ਲਿਆ ਮੈਂ ਪੂਦਨਾ ਕਿੱਥੇ ਐ, ਹੈ? ਕੁਥ ਹੈ ਠੀਕ ੀ ਲੈ, ਆਸਾ ਹੈਲੋ।
ਹਾਂ, ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ, ਹੈ।
ਇਹ ਪਹਾੜੀ ਭਾਸ਼ਾ ਹੁੰਦੀ ਹੈ ਤਾਂਨੁ ਨੀ ਸਮ
ਹਾਂ-ਹਾਂ, ਨਾ ਸੋਕਣਾ ਕਿੱਥੇ ਮੈਂ ਸੋ ਜਾਂਦਾ। ਨਾਲ ਸੀ
ਮੈਂ ਤਾਂਹੀ ਲੈਂਗ ਮੈਨੂੰ ਬੋਦੀ ਆਉਂਦੀਆਂ ਬੋਲੀਆਂ ਤੇ ਤੁੀ ਵਾਸ਼ਿਆ ਆਈ
ਹੰ, ਤੇ ਗੁੰਮਣ ਨੀ ਆਉਂਦੀ ਆ ਭਾਸ਼ਾ ਸਾਨ ਬਸ ਜੋ ਨੈਚੁਰਲੀ ਭਾਸ਼ਾ ਉਹੀ ਆਉਂਦੀ ਐ, ਐਸੀ ਭਾਸ਼ਾ ਨਹੀਂ ਆਂਦੀ ਐ ਛੱਡ-ਛੱਡ ਕੇ ਬੋਲਦਾ ਵੀ ਨੀ ਫਿਲਹਾਲ। ਕੋਈ ਇੱਧਰ ਦਾ ਹੈ ਵੀ ਨੀ, ਸਭ ਸਾਡੇ ਜੋ ਰਿਲੇਟਿਵ ਸਭ ਯੂ ਪ ਪਿੱਛੇ ਨੇ, ਸਭ ਮਤਲਬ ਕੋਈ ਐਸਾ ਹੈ ਨ ਨਹੀਂ ਪਹਾੜੀ ਇਲਾਕੇ ਚ ਹੋਏ ਇੱਕ ਸਾਡਾ ਡੇਟੀ ਐਪ ਪਹਾੜੀ ਇਲਾਕੇ ਤੋਂ ਵੀ ਕਦੀ- ਕਦੀ ਜਾਣਾ ਹੁੰਦਾ। ਕਦੀ ਕਬਾਰ, ਚਲੇ ਗਏ ਤਾਂ ਚਲੇ ਗਏ। ਕਿਉਂਕਿ ਭਾ ਬਹੁਤ ਅਹ ਸ਼ਹਿਰ ਤੋਂ ਕਾਫੀ ਅਲੱਗ ਹੈ, ਉਹ।
ਹਾਂ।
ਹਮ, ਸਹੀ ਹੈ ਤੁਹਾਡੀ ਭਾਸ਼ਾ ਸਹੀ ਹੈ। ਸਮਝ ਵੀ ਨਹੀਂ ਆ ਜਾਏ, ਕਿਸ। ਕਿਸੇ ਨੂੰ ਕਿਸੇ ਮਤਲਬ, ਸਾਹਮਣੇ ਕਿਸੇ ਦਾ ਬੋਲ ਵੀ ਉਹਨੂੰ ਸਮਝ ਵੀ ਨੀ ਆਏਗੀ ਉਹਨੂੰ ਕੀ ਕਿੰਦੇ ਪਏ ਸੀ ਕਿ ਸਾਡੀ ਭਾਸ਼ਾ ਐਸੀ, ਕੋਈ ਵੀ ਸਮਝ ਲੈਂਦਾ ਹੈ।
ਕੀ ਜ਼ਦਾਏ ਫਰੈਂਡ ਸਰਕਲ ਵਿੱਚ ਰਹਿੰਦਾ, ਜਿਹਨ ਨੂੰ ਜ਼ਿਆਦਾ ਸੁਣਨਾ ਨੂੰ ਮਿਲਦੀ ਹੈ ਨਾ ਉਸ। ਲੈਂਦਾ ਹੁਣ ਜਿਹੜਾ ਮਸੇ ਮੈਂ ਬੋਲਿਆ ਤਹਾਨੂੰ ਸਮਝ ਨੀ ਲਗੀ।
ਨਾ, ਨਾ, ਨਾ।
ਮੈਂ ਮੰਮੀ ਨੂੰ ਪੁੱਛਿਆ, ਕਿ ਮੰਮੀ ਲੱਸੀ ਹੈਗੀ ਹੈ। ਕਹਿੰਦੇ ਨੇ ਹੈਗੀ ਹੈ, ਹੰ ਉਸ ਤੋਂ ਬਾਅਦ ਮੈਂ ਕਿਹਾ ਕਿ, ਮੈਂ ਅੰਬ ਲੈ ਆਵਾਂ? ਮਤਦੀ ਮੈਂਗੋ ਲੈ ਕੱਚੇ ਮੈਂਗੋ ਨੀ ਹੁੰਦੇ ਛੋਟੇ ਅੰਬੀ ਅੰਬੀ ਹਾਂ। ਉਹ ਪੇੜ ਹੈ ਨਾ ਇੱਥੇ ਤੇ ਮੈਂ ਪੇੜ ਥੱਲੇ ਆਇਆ ਨਾ ਤੇ ਮੈਂ ਕਿਹਾ ਮੈਂ ਲੈ ਆਵਾ ਉਨ੍ਹਾਂ ਤੋਂ ਕਹਿੰਦੇ ਲੈ ਕਹਿੰਦੇ ਨੂੰ ਦੇਖੀ ਦੁੱਧ ਨਾ ਅੱਖੀ ਵਿੱਚ ਪੈ ਜਾਏ ਉਹ ਦੁੱਧ ਹੁੰਦਾ ਨਾ ਪਾਣੀ ਟਾਈਪ ਉਹ ਪੈ ਅੱਖੀ ਜਿ ਇਨਸਾਨ ਦੀ ਸਕਿੰਨ 'ਤੇ ਪੈ ਜਾਵੇ ਉਹ ਸਾੜ ਦਿੰਦੀ ਹੈ। ਅੱਖ ਵਿੱਚ ਪੈ ਜਾ ਅੱਖ ਤੇ ਬਿੱਲ ਅੱਖ ਅੱਖ ਵਿਚ ਪੈ ਜਾਏ ਤਾਂ ਅੱਖ ਅੱਖ ਦੀ ਰੋਸ਼ਨੀ ਬਿਲਕੁਲ ਖ਼ਤਮ ਹੋ ਜਾਂਦੀ ਹੈ।
ਅੱਛਾ ਅੱਛਾ ਉਹ ਜੋ ਕਈ ਪੇੜਾਂਸ ਹੁੰਦੀ ਵਾਈਟ ਵਾਈਟ ਕਲਰ ਦੀ
ਨਾ ਨਾ ਕਈ ਪੇੜਾਂ ਤੇ ਚਲੋ ਅਲੱਗ ਹੁੰਦੀ ਹੈ ਪਰ ਜਿਹੜੇ ਅੰਬ ਦੀ ਅੰਬੀ ਵਿੱਚ ਹੁੰਦਾ ਨਾ ਦੁੱਧ ਨਿਕਲਦਾ ਵਾਈਟ ਕਲਰ ਦਾ ਜਾਂ ਪਾਣੀ ਟਾਈਪ ਨਿਕਲਦਾ ਉਹ ਜੇ ਬੰਦੇ ਦੇ ਅੱਖ ਵਿੱਚ ਪੈ ਜਾਏ ਨਾ ਇੱਕ ਬੂੰਦ ਵੀ ਪੈ ਜਾਏ ਬੂੰਦ ਕੀ ਅੱਧੀ ਬੂੰਦ ਵੀ ਪੈ ਜਾਏ ਨਾ ਤੇ ਅਣਜਾਦੇ ਅਖ ਟੋਟ ਕਲੀਲਿਕ ਖਰਾਬ ਹੋ ਜਾਂਦੀ ਹੈ। ਤੇ ਨਜ਼ਰ ਬਿਲਕੁਲ ਬੰਦ ਹੋ ਜਾਂਦੀ ਏ। ਕਿਉਂਕਿ ਇਹ ਮਾਸ ਨੂੰ ਸਾੜ ਦਿੰਦੀ ਹੈ ਇਹ ਇੰਨਾ ਖਤਰਨਾਕ ਹੁੰਦਾ ਹੈ। ਇਸ ਕਰਕੇ ਕੱਚੀ ਅੰਬ ਕੋਈ ਨੀ ਤੋੜਨ ਜਾਂਦਾ ਹਮੇਸ਼ਾ ਪੱਕਾ ਅੰਬ ਤੋੜਨ ਜਾਂਦਾ ਜੇ। ਤੋੜਦੇ ਵੀ ਜਾਂ ਬੂਟੇ ਉੱਤੇ ਚੜ੍ਹ ਕੇ ਸੋਟੀ ਮਾਰੋ ਜ ਥੱਲੋਂ ਵੀ ਸੋਟੀ ਮਾਰਦੇ ਪਰ ਅੱਖਾਂ ਨੂੰ ਚਸ਼ਮਾ ਲਾ ਕੇ ਜਾਂ ਏਦਾਂ ਪਤਲਾ ਕੁਛ ਬੰਨ ਕੇ ਹੂੰ ਤਾਂ ਕਰਕੇ ਬੜਾ ਰਿਕਸੀ ਹੁੰਦਾ ਹੈ ਕਿ 'ਚ ਅੰਬ ਤੋੜਨਾ ਪੱਤਰ ਕਿ ਛੱਟਾ ਇਹਦਾ ਇਹ ਟਾਨੀ ਨਾਲ ਟੁਟਦੀ ਹੈ ਨਾ ਅੰਬੀ ਟੁਟਦੀ ਹੈ। ਫਿਰ ਇਹਦੇ ਵਿੱਚ ਛੱਟਾ ਪਾਣੀ ਦਾ ਨਿਕਲ ਬੜੇ ਦੂਰ ਤੱਕ ਜਾਂਦਾ
ਫਰਜ਼ ਪੱਕੇ ਆਮ ਤੋੜ ਦਿਓਗੇ।
ਹਾਂ ਪੱਕੇ ਆਮ ਤੋੜੋ ਕੱਚਾ ਮੈਕਸੀਮਮ ਤੋੜਦੇ ਹੈ ਲੋਕ ਬਟ ਫਿਰ ਉਹ ਜਿਹੜੇ ਆਮ ਤੌਰ ਲੋਕ ਤੋਰਦੇ ਰਹਿੰਦੇ ਨੇ ਵੱਡੀ ਵੱਡੀ ਟਾਂਗ ਲੈ ਲੈਂਦੇ ਨੇ ਸੋਟੀਆਂ ਤੇ ਉਹਦੇ ਨਾਲ ਫਿਰ ਦੂਰੋਂ ਖੜਕੇ ਮਾਰਦੇ ਨੇ ਤੇ ਫਿਰ ਉਹ ਟੁਟ ਕੇ ਲੜ ਦੇ ਜਾਨੇ ਐ, ਹੱਥ ਤੇ ਪਵੇ, ਹੱਥ ਸਾ ਫਾੜ ਦਿੰਦਾ ਐ, ਚਮੜੀ ਉਤਰ ਜਾਂਦੀ ਐ, ਫਿਰ ਦੂਜੀ ਸਕੀਨ ਆਉਂਦੀ ਹੈ।
ਐ ਔਛੀ ਨਹੀ ਐ। ਜਮਨ ਨੀ ਇਤਨਾ ਸਾਡੇ ਇੱਧਰ ਕਿਉਂਕਿ ਇਨ ਇੱਧਰ ਪੇੜ ਪੌਦੇ ਹੈ ਨੀ ਨਾ, ਹਾਂ ਉਹਨਾ ਨੂੰ ਪਤਾ ਹੁੰਦਾ ਸਾਡੇ ਇੱਧਰ ਹੈ ਨੀ ਕਿਸੇੂੰ ਕਿਸੇ ਨੂੰ ਪਤਾ ਵੀ ਨੀ ਹੈ, ਸਾਨੂੰ ਵੀ ਨੀ ਪਤਾ ਸੀ। ਵਧੀਆ ਤਾਂ ਫੇਰ ਰਿਸਕ ਵਾਲਾ ਕੰਮ ਏ ਪੇੜ ਪੌਦੇ ਵੀ ਤੁਹਾਡ ਅਪ